ਹੈਲੋ। ਸਤਿ ਸ੍ਰੀ ਅਕਾਲ। ਹੋਰ, ਠੀਕ ਹੋ ਤੁਸੀਂ? ਹਾਂਜੀ। ਹੋਰ ਕੀ ਕਰ ਰਹੇ ਸੀ?
ਕੁਛ ਨਹੀਂ, ਬਸ ਫਰੀ ਬੈਠੇ ਸੀ।
ਹੋਰ, ਅਸੀਦੇ ਥੁੱਲੇ ਬਜਏ ਸੀ
ਅੱਛਾ। ਮੈਨੂੰ ਰੈਸਪੀ ਦੱਸੋ, ਮੈਂ ਵੀ ਸਿੱਖ ਲਾਂਗੀ।
ਓਥੇ ਦੱਸ ਦਿੰਦੀ ਆ। ਹੋਰ ਪਹਿਲੇ ਫਿਰ ਰਾਤੀ ਅਸੀਂ ਸੇ ਕੇ ਰੱਖਨੇ ਹਾਂ ਉਹਨੂੰ, ਛੋਲਿਆਂ ਨੂੰ।
ਅੱਛਾ ਹਾਂ
ਠੀਕ ਏ, ਫਿਰ ਉਸ ਤੋਂ ਬਾਅਦ ਸਵੇਰੇ
ਹੈਲੋ। ਹੈਲੋ ਦੀਦੀ